ਹੈਲੋ। ਹੈਲੋ। ਹੈਲੋ। ਹਾਂਜੀ, ਸਸਰੀ ਕਾਲ।
ਹੈਲੋ।
ਹੈਲੋ-ਹੈਲੋ। ਹਾਂਜੀ ਸਛਰੀ ਕਾਲ। ਹੈਲੋ ਹਾਂਜੀ, ਛਛਰੀ ਕਾਲ ਜੀ, ਕਿਵੇਂ ਔ?
ਸੱਸ
ਹਾਂਜੀ-ਹਾਂਜ
ਬੈ ਵਦੀਆ ਤੁਸੀਂ ਸੁਣਾਓ ਕਿ ਆ ਨਈਂ ਆ ਰਈ ਐ ਤੁਆਡੀ ਆਵਾਜ਼ ਆ ਰਈ ਐ? ਹਾਂਜੀ, ਬੋਲੋ ਹੋਰ ਸੁਣਾਓ ਕੀ ਹਾਲ-ਚਾਲ ਨੇ?
ਬਸ, ਹਾਂਜੀ-ਹਾਂਜੀ ਵਦੀਆ ਤੁਸੀਂ ਦੱਸੋ ਸੇਤਾ ਕਿਵੇਂ? ਹ
ਆ ਹੋਰ ਔਰ ਅੱਜ ਔਰ ਮੌਸਮ ਔਰ ਕਦੇ ਆਂਦੀ ਤੇ ਕਦੇ ਤੂਫਾਨ ਮੌਸਮ ਅੱਜ-ਕੱਲ
ਹਾਂਜੀ ਹਾਂ, ਬਿਲਕੁਲ ਜੀ ਬਿਲਕੁਲ ਰੋਜ਼ ਸਫਾਈਆਂ ਸਾਰੇ ਘਰ ਦੀਆਂ ਤੇ ਆਹੀ ਬਸ ਰਿਆ। ਹਾਂਜੀ-ਹਾਂਜੀ ਓਦਾਂ ਵੀ ਦੱਸੇਆ ਹੋਏਆ ਅੱਜ ਵੀ ਸ਼ੈਦ ਤੂਫਾਨ ਆਵੇ। ਹਾਂਜੀ-ਹਾਂਜੀ ਤਾ ਤੁਆਡੇ ਓਦਰ ਵੀ ਹੁੰਦਾ ਏ ਆ।
ਕਦੇ ਤੋਂ ਤੇ ਕਦੇ
ਏਈ ਚੱਲ ਰਿਆ ਹਾਂਜੀ-ਹਾਂਜੀ।
ਹਾਰੇਸ਼
ਹਾਂਜੀ ਜੀ, ਸਾ ਸਾਡੇ ਵੀ ਬਸ ਏਦਾਂ ਈ ਛੁੱਟੀਆਂ ਕਟ ਗੀਆਂ ਸਾਡੀਆਂ ਕਦੇ ਜਾੜੋ ਬਿਲਕੁਲ ਜੀ ਜਿਸ ਦਿਨ ਵਦੀਆ ਸਫਾਈ ਕਰਦੀ ਐ ਉਸ ਤੇ ਦਿਨ ਈ ਤੂਫਾਨ ਆ ਜਾਂਦਾ ਐ। ਓਸੇ ਦਿਨ ਈ ਤੂਫਾਨ ਔਣਾ ਹੁੰਦਾ ਏਆ।
ਆਂਦੀ ਤੁਫਾਨ, ਆਂਦੀ ਤੁ ਹਾਂ ਬਾਰਿਸ਼, ਐਸੇਸ ਐਸੇ
ਹੂੰ
ਸਈ ਐ ਨੇ।
ਹਾਂਜੀ-ਹਾਂਜੀ। ਐਹ ਇਸ ਇਸ ਬਾਰ ਤਾ ਕੁਛ ਜ਼ਾਦਾ ਈ ਹੋ ਰਿਆ ਆ ਬਿਲਕੁਲ ਬਿਲਕੁਲ ਜੀ ਬੋਹ ਜਾਦਾ ਆ ਰਿਆ ਇਸ ਵਾਰ ਬੋਤ ਨੁਕ ਸਾਨ ਵੀ ਹੋਇਆ ਆ ਤੂਫਾਨ ਕਰਕੇ ਨਾ। ਬੋਹ ਜ਼ਾਦਾ ਨੁਕਸਾਨ ਹੋ ਰਿਆ ਆ ਅੰਬਰਸਰ ਚ ਬੋਹਤ ਜ਼ਾਦਾ ਤੂਫਾਨ ਆਏਆ ਓਥੇ ਬੋਤ ਨੁਕਸਾਨ ਹੋਇਆ ਆ।
ਜਗਾ-ਜਗਾ ਤੇ ਤੂਫਾਨ ਆ ਰਏ ਐ, ਹਰ ਜਗਾ-ਜਗਾ ਤੇ।
ਹਾਂਜੀ।
ਮੌਸਮ ਐਵੇਂ ਈ ਐ ਹਾਂ ਮੌਸਮ ਹਰ ਜਗਾ ਐਵੇਂ ਈ ਐ, ਹਾਂ ਜੀ ਕਿਸੇ ਦਿ
ਏ ਵੀ ਦੱਸੇਆ ਹੋਏਆ ਅੱਜ ਦਾ ਵੀ ਸ਼ੈਦ ਕੈਂਦੇ ਆ ਵੀ ਔਣਾ ਈ ਆ ਤੂਫਾਨ ਅੱਜ ਦਾ ਵੀ ਸ਼ੈਦ ਦੱਸੇਆ ਹੋਏਆ ਆ। ਅਗਲੇ ਮੀਨੇ ਤਾਂ ਓਦਾਂ ਵੀ ਚਲੋ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਆ।
ਸ਼ਾਦੀ ਹਾਂ, ਬਸ ਕੁਛ ਨੀ। ਹੋਰ?
ਬਸ ਜੀ ਵਦੀਆ ਮੈਂ ਕਿਆ ਚਲੋ ਫੂਨ ਕਰ ਕੇ ਦੇਖਦੀ ਆਂ, ਹਾਂਜੀ ਆਵਾਜ਼ ਨੀ ਆ ਰਈ?
ਤੇ ਕਦੇ ਚ ਵਿਉ ਬੋਤ ਜ਼ਿਆਦਾ ਅਕਸਾਈਚੀਜ਼ ਹੋ ਰੇ ਐਂ।
ਬਿਲਕੁਲ ਜੀ, ਬਾਰਿਸ਼ਾਂ ਕਰਕੇ ਨਾਂ ਹਾਂਜੀ, ਹਾਂਜੀ, ਹਾਂਜੀ। ਮੌਸਮ ਖ਼ਰਾਬ ਕਰਕੇ ਆ ਨਾ ਹਾਂ, ਏਦੇ ਕਰ ਕਿ ਵਾਇਰਲ ਜਿਆ ਹੋ ਜਾਂਦਾ ਆ, ਏਸ ਕਰਕੇ ਹੋ ਜਾਂਦਾ ਆ।
ਧੋਬੋ ਏ ਤੇ ਸ ਅ ਕਿੰਨੀ ਲੂਚ ਆ ਪਹਿਲੇ। ਤੇ ਸਭ ਨੂੰ ਡਰ ਰੈਂਦਾ ਸੀ ਹਾਏ, ਬਿਮਾਰ ਨਾ ਪੈ ਜੈ ਰਾਕੇ ਜੇ ਵੀਜੀ
ਬਿਲਕੁਲ ਜੀ ਬਿਲਕੁਲ। ਅਸੀਂ ਓਦਾਂ ਹਾਂਜੀ ਹਾਂਜੀ। ਹਾਂਜੀ ਹਾਂਜੀ। ਹਾਂਜੀ ਹਾਂਜੀ ਬਣਾ ਕੇ, ਮਲਾਂਜੀ ਜਿਆ ਬਣਾ ਕੇ ਹਾਂਜੀ, ਬਿਲਕੁਲ ਜੀ ਬਿਲਕੁਲ। ਓ ਓ ਵ ਇਸੇ ਕਰਕੇ ਹੁੰਦਾ ਆ ਵੀ ਏਂ ਹਾਂਜੀ, ਹਾਂਜੀ, ਹਾਂਜੀ। ਸਾਡੇ ਵੀ ਇੱਧਰ ਇਹੀ ਸਭ ਕੁਛ ਚੱਲਦਾ ਪਿਆ ਏ ਠੰਡੇ ਦਾ ਗਲੂਕੋਜ ਘੋਲ ਕੇ ਦਈ ਦਾ ਬੱਚਿਆਂ ਨੂੰ ਵੀ ਆਪ ਵੀ ਲਈ ਦਾ ਆ। ਤੇ ਹੁਣ ਤਾਂ ਚਲੋ ਦੋ-ਚਾਰ ਦਿਨ ਹੋ ਗਏ ਆ, ਮੌਸਮ ਸਈ ਆ ਹੁਣ ਤਾਂ ਠੀਕ ਆ। ਬਾਕੀ ਬੋਤ ਗਰਮੀ ਸੀਗੀ ਬੱਚਿਆਂ ਦੀ ਛੁੱਟੀਆਂ ਵੀ ਪਹਿਲਾਂ ਈ। ਕਰਤੀਆਂ ਸੀ, ਹੁਣ ਵਰਗੇ ਨਾ ਮੌਸਮ ਖ਼ਰਾਬ ਸੀਗਾ ਬੋਤ ਜ਼ਿਆਦਾ ਧੁੱਪ ਅਂ। ਮੈਂ ਕਿਆ ਬੱਚਿਆਂ ਦੇ ਮੂੱਖ ਕਿੱਦਾਂ ਹੋਏ ਧੁੱਪ ਕਰਕੇ। ਬੋਤ ਜ਼ਿਆਦਾ ਬੱਚਿਆਂ ਦੀ ਛੁੱਟੀਆਂ ਵੀ ਇਸ ਵਾਰ ਜਲਦੀ ਕਰ ਦਿੱਤੀਆ ਸੀਗੀਆਂ। ਧੁੱਪ ਬੋਤ ਜ਼ਿਆਦਾ ਹੁੰਦੀ ਆ।
ਨਈਂ ਓ ਤੇ ਮੌਸਮ ਕਰਕੇ ਬੱਚਿਆਂ ਦੀ ਛੁ ਛੁੱਟੀਆਂ ਕਰ, ਹਾਂ ਮੌਸਮ ਵੀ ਖ਼ਰਾਬ ਹੋ ਰਿਆ ਐ, ਕਦੇ ਬਾਰਿਸ਼ ਹੋਰੀ ਏ ਤੇ ਕਦੇ ਕੁਛ ਹੋ ਰਿਆ ਤੇ ਬੱਚ, ਬੱਚੇ ਵੀ ਏਸੇ ਕਰਕੇ ਛੁੱਟੀਆਂ ਹੋਈਆਂ। ਥੋੜਾ ਜਲਦੀ ਲਗਾ ਦਿੱਤੀਆਂ ਨੇ
ਛੁੱਟੀਆਂ ਹਾਂਜੀ ਹਾਂਜੀ, ਇਸ ਵਾਰ ਸਾਡੇ ਵੀ ਇੱਧਰ ਜਲ ਦੀ ਹੋ ਗੀਆਂ ਸੀ ਛੁੱਟੀਆਂ, ਹਾਂਜੀ ਬੋਤ ਗਰਮੀ ਵੀ ਬੋਤ ਸੀਗੀ ਉਸ ਟਾਈਮ ਹੁਣ ਤਾਂ ਚਲੋ ਬਾਰਿਸ਼ਾਂ ਕਰਕੇ ਥੋੜਾ ਠੀਕ ਆ। ਹਾਂਜੀ?
ਕੱਲ ਅਪਣੀ ਬਾਰੀ ਹੋਈ, ਕੱਲ-ਪਰਸੋਂ ਇੰਨੀ ਬਾਰਿਸ਼ ਹੋਈ ਪਹਿਲੇ ਮੌਸਮ ਇੰਨਾਂ ਜ਼ਿਆਦਾ ਠੰਡਾ ਹੋ ਗਿਆ। ਮੋਸਮ ਇੰਨਾ ਜ਼ਿਆਦਾ ਗਰਮ ਹੋ ਗਿਆ, ਹਜੇ ਏ ਸੀ ਦੇ ਬਿਨਾਂ ਕੰਮ ਨੀਂ ਚੱਲਦਾ।
ਬਿਲਕੁਲ ਸਾਡਾ ਵੀ ਦੋ ਦਿਨ ਹੋ ਗੇ ਏ ਸੀ ਬੰਦ। ਇਹ ਨੀ ਚਲਾਇਆ, ਮੈਂ ਕਿਆ ਠੰਡ ਈ ਐ ਚਲੋ ਕੌਣ ਚਲਾਵੇ ਠੰਡ ਚ ਤਾਂ ਓਦਾਂ ਜ਼ਿਆਦਾ ਠੰਢ ਲੱਗਦ ਦੀ ਫੇ ਅਹ ਫੇਰ ਲਾਈ ਵੀ ਹੈ ਨੀ ਸੀਗੀ ਬਾਰਿਸ਼, ਅਅ ਪੂਰਾ। ਲਾਈਟ ਨੀਂ ਆਈ, ਜਾ ਕੇ ਰਾਤ ਨੂੰ ਆਈ ਲਾਈਟ ਵੀ। ਬਾਰਿਸ਼ਾਂ ਕਰਕੇ ਲਾਈਟ ਹੋ ਤੂਫਾਨ ਬੜਾ ਨੁਕਸਾਨ ਹੁੰਦਾ ਨਾ। ਤਾਰਾਂ-ਤੂਰਾਂ ਟੁੱਟ ਗਈਆਂ ਸੀਗੀਆਂ।
ਹੁਣੇ ਆਏ ਓ? ਕੀ ਕਰਾਂ, ਪੈਡ ਵੀ ਪੈਰ ਗਿਰ ਰੇ ਓ। ਨੁਕਸਾਨ ਈ ਹੋ ਰਿਆ ਹਰ ਜਗ੍ਹਾ-ਜਗ੍ਹਾ ਤੇ ਹਰ ਚੀ, ਚੀਜ਼ ਦਾ ਨੁਕ ਸਾਨ ਏ ਸੱਚ ਹਾਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਲਾਈਟਾਂ ਬੰਦ
ਦਿਆ
ਲਾਈਟਾਂ ਵੀ ਨੀ ਆਂਦੀਆਂ ਹੈਗੀਆਂ ਉਸੇ ਕਰਕੇ ਨੀ ਆਂਦੀਆਂ ਲਾਈਟਾਂ ਵੀ ਟੁੱਟ ਜਾਂਦੇ ਖੰਬੇ-ਖੁੰਬੇ ਸਾਰੇ ਟੁੱਟੇ ਪਏ ਸੀਗੇ। ਸਾਡੇ ਫੇਰ ਬੋ ਦੋ ਸਾਡੇ ਤਾਂ ਦੋ ਦਿਨ ਨੀ ਆਈ ਲਗਾਤਾਰ ਤੇ ਰਾਤ ਨੂੰ ਔਂਦੀ ਸੀਗੀ ਕਿਤੇ ਚਲੀ ਜਾਂਦੀ ਸੀ ਦੋ ਦਿਨ ਹੋਗੇ ਲਾਈ ਟੀ ਨੀ ਸੀਗੀ ਹੁਣ ਚੱਲਿਆ ਮਾੜਾ ਜਾ ਸਿਸਟਮ ਲਾਈਟ ਵਾਲਾ ਵੀ ਤਾਰਾਂ-ਤੂਰਾਂ ਠੀਕ ਕੀਤੀਆਂ ਓਨਾਂ ਨੇ।
ਆ ਹਾਂਜੀ ਆ ਕੀ ਆਂਦੀ ਤੂਫਾਨੀ ਚਲੋ ਲੇਕਿਨ ਜਿਨਾਂ ਵਲ ਇਨਵੈਰਟਰ ਨੀ ਓ ਕੀ ਕਰਨ।
ਹਾਂਜੀ ਬਿਲਕੁੱਲ ਓਈ ਗੱਲ ਆ ਪੁਰਾਣਾ ਟਾਈਮ ਯਾਦ ਆ ਜਾਂਦਾਂ ਜੀ ਪੈਲਾਂ ਹੁੰਦਾ ਸੀ ਹੁਣ ਘਰ-ਘਰ ਇਨਵਰਟਰ ਹੈਗੇ ਆ ਚੱਲ ਜਾਂਦਾ ਆ। ਦੋ ਦਿਨ ਵੀ ਲਾਈਟ ਨਾ ਆਏ ਤਾਂ ਵੀ ਨਿਕਲ ਜਾਂਦਾ ਟਾਈਮ। ਚਲੋ ਇਕ ਅੱਧਾ ਪੱਖਾ ਚਲਾ ਲਿਆ ਇੱਕ ਲਾਈਟ ਓਨ ਕਰ ਲਈ ਆ ਨਈ ਤਾਂ ਨਾ ਇਨਵਰਟਰ ਹੋਵੇ ਫੇਰ ਬੰਦਾ ਕਿੱਥੇ ਰਵੇ। ਫੇਰ ਤਾਂ ਮੁਸ਼ਕਿਲ ਆ ਬੋਤ ਜਾਦਾ ਇਨ ਥੋਡੀ ਲਾਈਫ ਸਈ ਹੈਗੀ ਇਨਵਰਟਰ ਕਰਕੇ ਥੋਡੀ ਲਾਈਫ ਸਈ ਹੋਗੀ ਨਈ ਤੇ ਬੋਤ ਮੁਸ਼ਕਿਲ ਹੁੰਦਾ ਕਿੱਥੇ ਰੈ ਪੁਰਾਣਾ ਟਾਈਮ ਦਿੱਤਾ ਜਾਂਦਾ ਆ ਦਾਦੀ, ਮਾ ਮੰਮੀ
ਵੈਸੇ ਤੇ ਹਰ ਚੀਜ਼ ਦਾ ਮੌਸਮ ਬਨ ਰੱਖਿਆ ਸੀ ਬਾਰਿਸ਼ ਦਾ, ਗਰਮੀ ਦਾ ਹਰ ਚੀਜ਼ ਦਾ ਹੋ ਰਿਐ ਜੇ ਬਾਰਿਸ਼, ਆਂਧੀ, ਤੂਫ਼ਾਨ, ਗਰਮੀ ਸਭ ਇਕੱ ਠਾ ਈ ਆ ਗਿਆ।
ਸਭ ਕੁਛ ਕੱਠਾ ਈ ਸਭ ਕੁਛ ਕੱਠਾ ਈ ਵਿੱਚ ਸਰਦੀਆਂ ਦੇ ਵੀ ਏਹੀ ਕੰਮ ਸੀਗਾ ਸਰ ਦੀ ਦੇ ਵਿੱਚ ਵੀ ਬਾਰਿਸ਼ਾਂ ਹੋਈਆਂ ਆ ਸਭ ਕੁਛ ਬਿਲ-ਬਿਲ ਮਿਕ ਸੀਗਾ ਜਦੋਂ ਫਰਵਰੀ ਚ ਕਿੰਨੀ ਠੰਢ ਹੁੰਦੀ ਆ ਓਸ ਟਾਈਮ ਬਿਲਕੁੱਲ ਗਰਮੀ ਕਰਤੀ ਸੀਗੀ ਜਿੱਦਾਂ ਅਪ੍ਰੈਲ, ਮਾਰਚ ਚ ਹੁੰਦੀ ਆ ਗਰਮੀ ਓ ਅ ਸ ਫਰਵਰੀ ਚ ਹੋ ਗਈ ਸੀਗੀ। ਤੇ ਹੁਣ ਵੀ ਇਦਾਂ ਈ ਹੋ ਰਿਆ ਵਿੱਚ ਗਰਮੀ ਵੀ ਕਰ ਦਿੰਦੀ ਠੰਡ ਵੀ ਹੋ ਜਾਂਦੀ ਆ ਬਾਰਿਸ਼ਾਂ ਵੀ ਹੋ ਜਾਂਦੀਆਂ ਤੂਫਾਨ ਵੀ ਸਭ ਕੁਛ ਮਿਕਸ ਹੋਇਆ ਪਿਆ ਐ ਕੁਛ ਨੀ ਪਤਾ ਲੱਗਦਾ। ਨਾ ਦਿਨ ਦਾ ਚੜ੍ਹੇ ਦਾ ਪਤਾ ਲੱਗਦਾ ਨਾ ਛਿਪਦੇ ਦਾ। ਤਾ ਲੱਗਦਾ ਆ।
ਪਾਂ ਪ ਪੈਲਾ ਤਾਂ ਸਾਰੀ ਰਜਾਈਆਂ, ਕੰਬਲ ਪੈਲੇ ਤਾਂ ਸਾਰੀ ਰ ਰਜਾਈਆਂ ਕਿਉਂਕਿ ਹੁਣ ਤੇ ਅੱਧੇ ਕੰਬਲ, ਰਜਾਈਆਂ ਬਾਰ ਰੱਖਣੀ ਪੈਂਦੀਆ ਨੇ। ਏ ਗੱਲ
ਬਿਲਕੁੱਲ ਜੀ ਬਿਲਕੁੱਲ ਸਾਡੇ ਸਾਡੇ ਵੀ ਏਦਾਂ ਹੋਇਆ ਸੀਗਾ ਹਾਂਜੀ-ਹਾਂਜੀ ਸਾਡੇ ਵੀ ਏਦਾਂ ਈ ਹੋਇਆ ਸੀਗਾ। ਵੀ ਸਭ ਕੱਪੜੇ ਸਭ ਕੁੱਛ ਧੋ ਸਵਾਰ ਕੇ ਰੱਖਤੇ ਸੀਗੇ ਫੇਰ ਦੁਬਾਰਾ ਕੱਢਿਆ ਬੱਚਿਆਂ ਦੇ ਵੀ ਕੱਢਣੇ ਪਏ ਸੀਗੇ। ਜਦੋਂ ਦੁਬਾਰਾ ਸ਼ਰਦੀ ਹੋਗੀ ਨਾ ਬਾਰਿਸ਼ ਕਰਕੇ ਫੇਰ ਦੁਬਾਰਾ ਕੱਢੇ ਏ ਮੌਸਮ ਨੇ ਬਸ ਤਾਂ ਸਾਡੇ ਤਾਂ ਪੀਂਦੇ ਵੀ ਹੈਨੀ ਗੇ ਬਿਨਾਂ ਏਸੀ ਤੋਂ। ਸਾਰੇ ਰਾਤ ਵੀ ਕੈਂਦੇ ਸੀਗੇ ਲਗਾਓ ਮੌਸਮ ਏਨਾ ਠੰਡਾ ਸੀਗਾ ਰਾਤ ਕਹਿੰਦੀ ਏਸੀ ਚਲਾਓ ਫੇਰ ਮੈਂ ਕਿਹਾ ਰਹਿਣ ਦੋ ਤੁਸੀਂ ਬਿਮਾਰ ਪੈ ਜਾਣਾ ਏ ਐ ਵੀ ਤੁਸੀਂ ਰਹਿਣ ਦੋ, ਪਰ ਬੱਚੇ ਕਿੱਥੇ ਟੱਲਦੇ ਆ। ਤੁਹਾਨੂੰ ਪਤਾ ਹੀ ਬੱਚਿਆਂ ਦਾ ਬੱਚੇ ਰੇਸ ਏਸੀ ਚ ਬਿਨਾਂ ਰਹਿੰਦੇ ਨੀ ਗੇ ਹਾਂਜੀ।
ਬੱਚੇ ਆਪਣੀ ਗੱਲ ਥੋੜੀ ਮੰਨਦੇ ਨੇ ਉਹਨਾਂ ਨੇ ਲਗਾ ਕੇ ਸੋਣਾ ਨਾ ਲਗਾਣਾ ਏ।
ਹਾਂਜੀ, ਆਦਤ ਪਈ ਏ ਬੱ ਬੱਚਿਆਂ ਨੂੰ ਨਹੀਂ ਛੈਨ ਹੁੰਦੀ ਜਿੱਦਾਂ ਬੱਚੇ ਨੂੰ ਜਿਸ ਹਿਸਾਬ ਨਾਲ ਰੱਖੋ ਨਾ ਫੇਰ ਬੱਚਾ ਓਤੇ ਹਿਸਾਬ ਨਾਲ ਢਲ ਜਾਂਦਾ‌ ਆ, ਤੇ ਓਸੇ ਹਿਸਾਬ ਨਾਲ ਰਹਿੰਦਾ ਆ ਫੇਰ ਤਾਂ ਕਰਕੇ ਹੁਣ ਦੋ ਦਿਨ ਹੋਗੇ ਤਾਂ ਬੰਦ ਈ ਆ ਤੂਫਾਨ ਜੇ ਕਰਕੇ ਮੈਂ ਖਿਆ ਮੀਂਹ ਚਲੋ ਠੰਡਾ ਐ ਮੌਸਮ ਮ ਨਹੀਂ ਚਲਾਉਂਦੇ ਹੈਗੇ ਐਵੇ ਈ ਫੇਰ ਬਿਮਾਰ ਈ ਹੋਣਾ ਬਾਅ ਚ
ਨਹੀਂ ਫੇਰ ਏਸੀ ਬੰਦ ਕਰਦਾ ਗੇ ਤੇ ਥੋੜੀ ਦੇਰ ਬਾਅਦ ਤੀਕਣ ਉਹਦੀ ਕੂਲਿੰਗ ਖਤਮ ਹੁੰਦੀ ਏਂ ਉਸ ਤੋਂ ਬਾਅਦ ਠੰਡਾ ਓ ਗਰਮੀ ਸੀ ਲੱਗਣ ਲੱਗ ਗੀ ਏ। ਫੇਰ ਚਾਲੂ ਕਰ ਦਿੰਨੇ ਆ ਫੇਰ ਓਈਓ ਮੌਸਮ ਅੱਛਾ ਹੋ ਜਾਂਦਾ ਏ। ਕਿਉਕਿ ਗਰਮੀ ਚ ਤੇ ਗਰਮੀ ਚ ਤੇ ਬੰਦਾ ਪਰੇਸ਼ਾਨ ਹੁੰਦਾ ਤੇ ਨੀਂਦਰ ਵੀ ਨੀ ਆਦੀ।
ਬਿਲਕੁਲ ਜੀ ਬਿਲਕੁਲ ਤਾਢੇ ਨੌ ਮਿੰਟ ਹੋ ਗਏ ਆ
ਹਾਂਜੀ ਮੌਸਮ ਨੇ ਬਹੁਤ ਜ਼ਿਆਦਾ ਓ ਕਰ ਰੱਖਿਆ ਗਰਮੀ ਠੰਡੀ ਔਰ ਉਮਸ-ਉਮਸ ਹੁਮਸ ਵੀ ਬਹੁਤ ਜ਼ਿਆਦਾ ਹੋ ਰੀ ਏ ਜਿਵੇ ਚਿਪ ਚਿਪੀ ਗਰਮੀ ਹੋਗੀ, ਉਹ ਵੀ ਖੱਟੀ ਨਾਲ ਆ ਰਹੀ ਐ
ਹੂੰ, ਟੈਨ ਮਿੰਟ ਹੋਣ ਵਾਲੇ ਆ ਜੀ।
ਤੁਸੀਂ ਨਈ ਉਹਦੇ- ਉਹਦੇ ਨਾਲ ਉਹਦੀ ਤਰਫ ਨਹੀਂ ਦੇਖੋ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਮੈਂ ਮੈ ਆਪੀ ਬੰਦ ਕਰ ਲੈਨਾਂ, ਹਨਾ। ਤੁਸੀਂ ਓ, ਹਾਂਜੀ ਹੈਨਾ ਚਲੋ ਠੀਕ ਐ ਫਿਰ ਬਾ ਹਾਂ ਨਹੀਂ ਅੱਜੇ, ਹਾਂ ਚਲੋ ਠੀਕ ਹੈ, ਫੇਰ ਬਾਅਦ ਚੋਂ ਗੱਲ ਕਰਦੇ ਆ। ਬਾਅਦ ਚੋਂ ਲਾਓਨੇ ਆ ਓਕੇ।
ਓਕੇ- ਓਕੇ।